ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
ਠੀਕ ਹੈ ਜੀ, ਤੁਸੀਂ ਸੁਣਾਓ?
ਬਸ ਵਧੀਆ ਜੀ।
ਹੋਰ, ਬਸ ਦਿਨ ਦੀ ਸ਼ੁਰੂਆਤ ਹੋ ਗਈ ਹੈ। ਨਾ ਤੋ ਲਿਆ, ਪਾਠ ਕਰ ਲਿਆ, ਨਾਸ਼ਤਾ ਕਰ ਲਿਆ। ਹੋਰ, ਤੁਹਾਡੀ ਕੀ ਰੂਟੀਨ ਹੈ?
ਮੇਰੀ ਰੋਜ਼ਾਨਾ ਦੀ, ਬਸ ਇੱਦਾਂ ਆ, ਕੋਈ ਫਿਕਸ ਰ ਟਾਈਮ ਨਹੀਂ। ਕਦੀ-ਕਦੀ, ਮੈਂ ਪੰਜ ਵਜੇ ਉੱਠ ਜਾਂਦੀ ਹਾਂ। ਕਦੀ- ਕਦੀ, ਮੈਂ ਸੱਤ ਵਜੇ ਉੱਠ ਜਾਂਦੀ ਹਾਂ। ਕਦੀ-ਕਦੀ ਮੈਂ ਨੌ ਵਜੇ ਉੱਡ ਜਾਂਦੀ ਹਾਂ। ਪਰ ਹਾਂ ਗਿਆਰਾਂ ਵਜੇ ਤੋਂ ਪਹਿਲੇ-ਪਹਿਲੇ, ਮੈਨੂੰ ਉੱਠਣਾ ਪੈਂਦਾ ਕਿਉਂਕਿ ਗਿਆਰਾਂ ਵਜੇ, ਮੇਰੀ ਮੀਟਿੰਗੁ ਹੂੰਦੀ ਹੈ। ਕਈ ਵਾਰੀ, ਏਦਾਂ ਹੁੰਦਾ ਕਿ ਪੌਣੇ ਗਿਆਰਾਂ ਹੋਏ ਹੁਣ, ਮੈਂ ਨੀਂਦ 'ਚੋ ਹੋਵਾਂ ਤੇ ਕਈ ਵਾਰੀ ਫੋਨ ਅ ਲੈ ਕੇ ਮੀਟਿੰਗ ਜੁਆਇਨ ਕਰਕੇ, ਗੱਲਬਾਤ ਕਰਕੇ ਸਾਰੀ, ਕੈਮਰਾ ੳਫ ਕਰਕੇ ਤੇ ਬਸ ਫੇਰ, ਉਸ ਤੋਂ ਬਾਅਦ ਹੀ ਮੇਰਾ ਦਿਨ ਸ਼ੁਰੂ ਹੁੰਦਾ ਕਈ ਵਾਰੀ। ਕੋਈ ਫਿਕਸ ਟਾਈਮ ਨਹੀਂ ਮੇਰਾ ਉੱਠਣ ਦਾ, ਨਾ ਸੌਣ ਦਾ।
ਹਮ, ਫੇਰ ਉਸ ਤੋਂ ਬਾਅਦ?
ਉਸ ਤੋਂ ਬਾਅਦ, ਆਪਣਾ ਕੰਮ-ਕਾਰ ਕਰਨਾ ਹੁੰਦਾ, ਲੈਪਟੋਪ ਤੇ। ਨਾਸ਼ਤਾ ਵਗੈਰਾ ਕਰਕੇ। ਮੈਨੂੰ ਮੌਜਾਂ ਇਸ ਗੱਲ ਦੀਆਂ ਕਿ, ਲਕ ਮੈਂ, ਟੀ ਵੀ ਅੱਗੇ ਬੈਠ ਕੇ ਵੀ ਕੰਮ ਕਰ ਲੈਂਦੀ ਹਾਂ। ਖਾਂਦੇ-ਖਾਂਦੇ ਵੀ ਕੰਮ ਕਰ ਲੈਂਦੀ ਹਾਂ, ਵਰਕ ਫਰੋਮ ਹੋਮ ਹੈ। ਐਸ਼ ਵਾਲੀ ਜ਼ਿੰਦਗੀ ਹੈ ਬਸ।
ਔਰ, ਗਰਮੀ ਇੰਨੀ ਹੈ ਏਸੀ 'ਚ ਬੈਠੇ ਰਹਵੋ, ਆਪਣਾ ਕੰਮ ਕਰੀ ਜਾਓ।
ਹੋਰ ਕੀ ਮੈਨੂੰ ਤਾਂ ਕਈ ਵਾਰੀ, ਜਦੋਂ ਮੈਨੂੰ ਕਿਤੇ ਬਾਹਰ ਜਾਣਾ ਪੈ ਜਾਂਦਾ ਆ। ਮੇਰੀ ਮਹੀਨੇ ਦੀਆਂ ਛੇ ਡਿਊਟੀਆਂ ਹੁੰਦੀਆਂ, ਆਲ ਇੰਡੀਆ ਰੇਡੀਓ। ਤੇ ਜਦੋਂ ਮੈਨੂੰ ਬਾਹਰ ਜਾਣਾ ਪੈਂਦਾ, ਧੁੱਪੇ ਹਾਏ, ਮੈਨੂੰ ਤਾਂ ਕਹਿਲੋ ਇੰਨਾ ਔਖਾ ਲੱਗਦਾ ਨਾ, ਕਿਉਕਿ ਰੋਜ਼ ਸਾਰਾ ਦਿਨ ਏਸੀ 'ਚ ਬੈਠੇ ਰੈਨਾ, ਜਦੋਂ ਬਾਹਰ ਨਿਕਲਣਾ ਇੱਕਦਮ ਤੇ ਫਿਰ, ਗਰਮੀ ਬਹੁਤ ਜ਼ਿਆਦਾ ਲੱਗਦੀ ਹੁੰਦੀ ਹੈ। ਪਲੱਸ ਜਦੋਂ ਤੁਸੀਂ ਬਾਹਰ ਨਿਕਲ ਕੇ ਕਿਤੇ ਔਫਿਸ ਜਾਂਦੇ ਹੋ, ਤੇ ਉਹਦਾ ਅਲੱਗ ਚੈਲੇਂਜ ਹੁੰਦਾ ਆ ਟ੍ਰੈਫਿਕ 'ਚ। ਜਦੋਂ ਬੰਦਾ ਫਸ ਜਾਂਦਾ ਉਦੋਂ ਹੋਰ ਵੀ ਜ਼ਿਆਦਾ ਗੁੱਸਾ ਚੜਦਾ ਫੇਰ ਏਦਾਂ ਲੱਗਦਾ ਯਾਰ ਮੈਂ। ਕਿੰਨੀ ਬਲੈਸਡ ਹਾਂ ਕੁਛ ਲੋਕ ਇਹ ਚੀਜ਼ਾਂ ਰੋਜ਼ ਫੇਸ ਕਰਦੇ ਆ ਔਫਿਸ ਜਾਂਦੇ ਹੈ। ਮੇਰੀ ਤਾਂ ਆਪਣੀ ਜ਼ਿੰਦਗੀ ਹੈ ਮੈਂ ਤਾਂ ਆਪਣੀ ਡਿਊਟੀ, ਹਾਂਜੀ ਅੱਜ ਵੀ ਡਿਊਟੀ ਆ ਸ਼ਾਮ ਦੀ।
ਹੂੰ।
ਹਾਂ।
ਫੇਰ ਉਸ ਤੋਂ ਬਾਅਦ,
ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਦਿਨ ਹੀ ਖ਼ਤਮ ਹੋ ਜਾਂਦਾ ਚਾਰ ਵਜੇ ਡਿਊਟੀ ਸ਼ੁਰੂ ਹੁੰਦੀ ਹੈ। ਗਿਆਰਾਂ ਵਜੇ ਡਿਊਟੀ ਚੱਲਦੀ ਹੈ ਗਿਆਰਾਂ ਸਾਢੇ ਗਿਆਰਾਂ ਘਰ ਪਹੁੰਚਦੀ ਹਾਂ ਬਸ। ਫਿਰ ਹਿਮਤੀ ਨਹੀ ਰਹਿੰਦੀ ਕੁਛ ਕਰਨ ਦੀ।
ਹੂੰ।
ਇਹੀ ਆ ਜ਼ਿੰਦਗੀ।
ਬਸ ਪਾਠ ਕਰ ਲਿਆ ਸਵੇਰੇ ਨਾਸ਼ਤਾ ਕਰ ਲਿਆ ਸਬਜ਼ੀ ਬਣਾ ਲਈ ਆ। ਅੱਟਾ ਗੁਣਣਾਂ ਹੈ। ਫਿਰ ਹੁਣ ਤਾਂ ਛੁੱਟੀਆਂ ਚੱਲ ਰਹੀਆ ਤੇ ਰੈਸਟ ਵੀ ਕਰ ਲੈਂਣੀ ਹਾਂ ਟੀ ਵੀ ਦੇਖ ਲੈਂਣੀ ਹਾਂ ਨਹੀਂ ਤਾਂ ਫਿਰ ਸਵੇਰੇ ਸਾਢੇ ਸੱਤ, ਸਕੂਲ ਪਹੁੰਚ ਜਾਂਣੀ ਹਾ ਸਾਰੇ ਕੰਮ ਮੁਕਾ
ਅੱਛਾ।
ਤੇ ਫੇਰ ਸਕੂਲ ਤੋਂ ਢਾਈ ਤਿੰਨ ਵਜੇ ਆ ਕੇ ਫੇਰ ਥੋੜੀ ਰੈਸਟ, ਰੈਸਟ ਕਰਨੀ ਹਾਂ ਕੁਛ ਖਾਣਾ ਪੀਣਾ ਫੇਰ ਚਾਰ ਪੰਜ ਵਜੇ ਬੁਟੀਕ ਹੈ ਮੇਰੀ ਬੁਟੀਕ, ਤੇ ਚੱਲ ਜਾਣਾ ਫੇਰ ਰਾਤੀ ਆਣਾ ਬੁਡੀ ਤੋ ਅੱਠ ਵਜੇ।
ਚੰਗਾ ਰਹਿੰਦਾ ਆ ਮੇਰੇ ਹਿਸਾਬ ਨਾਲ ਨਾ ਓ। ਬਿਜ਼ੀ ਲਾਈਫ ਨਾ ਸਭ ਤੋਂ ਬਲੈਸਟ ਲਾਈਫ ਹੈਗੀ ਹੈ। ਕਿਉਂਕਿ ਜਿਨ੍ਹਾਂ ਦੀ ਲਾਈਫ ਬਿਜ਼ੀ ਨਹੀਂ ਹੁੰਦੀ ਉਹਨਾਂ ਦੇ ਰੁਝੇਵੇਂ ਕੀ ਹੁੰਦੇ ਹੈ। ਚਲੋ ਜੀ ਫੋਨ ਤੇ ਕਿਸੇ ਨਾਲ ਗੱਲ, ਕਰ ਲਈ ਕਿਸੇ ਨਾਲ ਚੁੰਗਲੀਆਂ ਕਰ ਲਈਆ ਆਹ ਕਰ ਲਿਆ ਉਹ ਕਰ ਲਿਆ। ਤੇ ਉਹਨਾਂ ਦੀ ਜ਼ਿੰਦਗੀ ਚ ਨਾ ਇੱਕ ਤਾਂ ਸੋਸ਼ਲ ਸਰਕਲ ਦੀ ਵੀ ਘਾਟ ਹੁੰਦੀ ਹੈ ਦੂਜਾ, ਉਹ ਜ਼ਿੰਦਗੀ ਦਾ ਉਹਨਾਂ ਦਾ ਦੇਖਣ ਦਾ ਨਜ਼ਰੀਆ ਤੇ ਬਿਜ਼ੀ ਬੰਦੇ ਦਾ ਦੇਖਣ ਦਾ ਨਜ਼ਰੀਆ ਇੱਕ ਇੱਕ ਅਲੱਗ ਪਰਸਪੈਕਟਿਵ ਹੁੰਦਾ ਮੇਰੇ ਹਿਸਾਬ ਨਾਲ।
ਹੂੰ।
ਹਨਾ ਹੋਣੀ ਚਾਹੀਦੀ ਹੈ ਬਿਜ਼ੀ ਲਾਈਫ। ਮੈਂ ਤਾਂ ਇਹ ਸੋਚਦੀ ਹਾਂ ਆਪਾਂ ਦੇਖੀਏ ਤਾਂ ਇੰਡੀਆ ਦੇ ਵਿੱਚ ਸੱਠ ਸਾਲ ਰਿਟਾਇਰਮੈਂਟ ਏਜ, ਜਿਹੜੀ ਹੈ ਕਾਊਂਟ ਹੁੰਦੀ ਹੈ ਪਰ ਜੇ ਅਸੀਂ ਦੇਖੀਏ ਤਾਂ ਜਪਾਨ ਦੇ ਵਿੱਚ ਅੱਸੀ-ਅੱਸੀ ਸਾਲ ਦੇ ਬਜ਼ੁਰਗ ਬੰਦੇ ਵੀ ਕੰਮ ਕਰਦੇ ਹੁੰਦੇ ਆ। ਸੱਤਰ-ਸੱਤਰ, ਸਾਲ ਦੇ ਵੀ ਉਹ ਆਰਾਮ ਨਾਲ ਜਿੱਦਾਂ ਉਹਨਾਂ ਨੇ ਆਪਣੀ ਜਵਾਨੀ ਦੇ ਵਿੱਚ ਕੰਮ ਕੀਤਾ ਉੱਦਾਂ ਹੀ ਉਹ ਕੰਮ, ਕਰਦੇ ਹੁੰਦੇ ਆ ਮੈਨੂੰ ਉਹ ਚੀਜ਼ ਬੜੀ ਚੰਗੀ ਲੱਗਦੀ ਆ। ਕਿਉਂਕਿ ਇੱਕ ਤਾਂ ਉਹਨਾਂ ਦੀ ਫਿਟਨੈਸ ਠੀਕ ਰਹਿੰਦੀ ਹੈ। ਦੂਜਾ ਉਹਨਾਂ ਦਾ ਮਾਇੰਡ ਰਿਲੈਕਸ ਰਹਿੰਦਾ ਆ।
ਹੂੰ।
ਹਾਂ ਪਰ ਇੰਡੀਆ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਜਿਹੜਾ ਬੰਦਾ ਕੰਮ ਕਰਦਾ ਆ ਨਾ, ਉਹ ਇੱਕ ਤਾਂ ਐਗਜੋਸਟ ਬਹੁਤ ਜਿਆਦਾ
ਹੂੰ।
ਅਗਲਾ ਬੰਦਾ ਤੀਹ ਜ਼ਾਰ ਸੈਲਰੀ ਦੇ ਰੇਯਾ ਨਾ ਤੁਆਨੂੰ ਮੀਨੇ ਦੀ ਤੇ ਔਨੇ ਤਾਂ ਗੁਲਾਮ ਸਮਝ ਲੈਣਾ ਆਪਣਾ ਤੇ ਔਨੇ ਤੁਆਨੂੰ ਕੰਮ ਪਾਈ ਜਾਣਾ, ਪਾਈ ਜਾਣਾ।
ਹੁੰ।
ਹਾਂ, ਔ ਚੀਜ਼ ਮੈਨੂੰ ਬੜੀ ਗ਼ਲਤ ਲੱਗਦੀ ਏ, ਜੇੜੇ ਫਿਜਿਕਲੀ ਕੰਮ ਕਰਨ ਜਾਂਦੇ ਐ। ਹੁਣ ਤੁਸੀਂ ਸਰਕਾਰਾਂ ਨੂੰ ਹੀ ਦੇਖ ਲਓ ਏਕ ਤਾਂ ਸਾਡੇ ਇੰਡੀਆ 'ਚ ਏ ਡਿਸਐਡਵਾਂਟੇਜ ਐ ਕੇ ਸਾਡੀ ਜੇੜੀ ਡਾਇਟ ਹੈਗੀ ਆ ਨਾ ਔ ਪ੍ਰੋਪਰ ਡਾਇਟ ਨਈਂ ਹੈਗੀ, ਸਾਡੀ ਪ੍ਰੋਟੀਨ ਇ ਟੇਕ ਬੋਤ ਘੱਟ ਐ, ਡਾਇਬਟੀਜ਼ ਕੈਪੀਟਲ ਅਸੀਂ ਬਣੇ ਹੋਏ ਆਂ। ਔ ਫਿਟਨੈਸ ਦਾ ਫੇਰ ਅਸਰ ਪੈਂਦਾ ਯਾ, ਤੁਆਡੀ ਰੋਜਮਰਰਾ ਦੀ ਜ਼ਿੰਦਗੀ ਦੇ ਵਿੱਚ। ਪਲੱਸ ਜਦੋਂ ਬੰਦਾ ਰਿਟਾਯਰ ਹੋ ਜਾਂਦਾ ਆ ਓਹੋ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂਦਾ ਯਾ ਕਿਉਂਕਿ ਜੇ ਔ ਫਿੱਟ ਐਸੱਠ ਸਾਲ ਤੱਕ, ਤੇ ਔ ਕੰਮ ਕਰਨਾ ਚਾਂਦਾ ਯਾ ਅੱਗੋਂ ਪਰ, ਔਨੂੰ ਸਰਕਾਰ ਕੈ ਰੀਏ ਨਈਂ-ਨਈਂ-ਨਈਂਤੁਸੀਂ ਸੱਠ ਸਾਲ ਦੇ ਹੋ ਗਏਔ ਹੁਣ ਤੁਸੀਂ ਕੰਮ ਨਈਂ ਕਰ ਸਕਦੇ, ਮੈਨੂੰ ਆਹ ਚੀਜ਼ ਸਭ ਤੋਂ ਗ਼ਲਤ ਲੱਗਦੀ ਐ ਮੈਨੂੰ ਲਗਦੈ ਰਿਟਾਇਰਮੈਂਟ
ਹਾਂ
ਔਨਾਂ ਨੂੰ ਦੋ, ਜਿਨ੍ਹਾਂ ਨੂੰ ਔਦੀ ਲੋੜ ਆ।
ਹੁੰ, ਬਿਲਕੁਲ-ਬਿਲਕੁਲ।
ਹੈਨਾ?
ਹੁੰ, ਪੈਲੇੇ ਤਾਂ ਮੇਰੇ ਖਯਾਲ ਹੁੰਦੇ ਸੀ, ਐਕਸਟੈਸਨ ਫੇਰ ਔਦੀਆਂ ਕੰਨਡੀ ਹੈਗੀਆਂ ਛੁੱਟੀ ਨੀ ਲੈ ਸਕਦੇ, ਤਨਖਾਹ ਵੀ ਘੱਟ ਮਿਲਣੀ ਐ। ਤਾਂ ਕਰਕੇ ਫੇਰ ਲੋਕੀ ਅਵੋਇਡ ਕਰਦੇ ਐ।
ਅਵੋਇਡ ਕਰਨਾ ਈਆ ਕਿਉਂਕਿ, ਹੁਣ ਦੇਖੋ ਤੁਸੀਂ ਏਕ ਤਾਂ ਏਦੇ ਵੈਕੈਂਸੀਸ ਨੀਂ ਕਟਦੇ।
ਛੇਤੀ ਕਿਤੇ ਜੇ ਵਸੈਂਸੀਸ ਨਿਕਲ ਜਾਣ ਤੇ ਕੌਨਟਰੈਕਟ ਬੇਸਿਸ ਤੇ ਬੱਚੇ ਰੱਖਦੇ ਐ। ਔਨਾਂ ਨੂੰ ਫੇਰ ਬੱਚਿਆਂ ਨੂੰ ਏ ਟੈਸ਼ਨ ਹੁੰਦੀ ਐ, ਕਿ ਐ ਸਾਲ ਦਾ ਕੋਂਟਰੈਕਟ ਦੇ ਰੇਐ ਮੇਰੇ ਲਈ ਵਰਥ ਐ ਕਿ ਨਈ ਵਰਥ ਔ ਫੇਰ ਬਾਰ ਜਾਣਾ ਈ ਪ੍ਰੈਫਰ ਕਰਦਾ, ਓਨੁ ਐਟਲਿਸਟ ਏ ਪਤਾ ਨਾ ਮੇਰੀ ਜੋਬ ਸ ਸਿਕਓਰਿਟੀ ਆ, ਤੁਸੀ ਸੀਕਔਰੀਟੀ ਤਾਂ ਨਵੇਂ ਬੰਦੇ ਨੂੰ ਦੇ ਈ ਨੀ ਰੇ, ਫੇਰ ਔ ਕਿਉਂ ਜੋਇਨ ਕਰੇਗਾ?
ਹੈਨਾ?
ਚਲੋ ਰਿਟਾਇਰਮੈਂਟ ਤੋਂ ਬਾਦ ਆਪਨੀ ਅ ਡੇਲੀ ਰੂਟੀਨ ਬੰਦਾ ਅਲੱਗ ਤਰ੍ਹਾਂ ਦੀ ਬਣਾ ਲੈਂਦੈ।
ਹਾਂ।
ਜੇੜੇ ਕੰਮ ਆਪਾਂ ਨੌਕਰੀ ਵੇਲੇ ਨਈਂ ਕਰ ਪਾਂਦੇ, ਨਈਂ ਕਿਤੇ ਜਾ ਪਾਂਦੇ ਓ ਹੋ ਜਾਂਦੇ ਐ। ਗੁਰਦੁਆਰੇ, ਮੰਦਿਰ ਦਾ ਮੂੰਹ ਦੇਖਿਆ ਕਈ ਮਿਨਾ-ਮੀਨਾ ਹੋ ਜਾਂਦੈ, ਦੋ-ਦੋ ਮੀਨੇ ਹੋ ਜਾਂਦੇ ਆ ਬੰਦਾ ਓ ਰੂਟੀਨ ਬਨਾਂਦੈ ਅਪਨੀ। ਥੋੜਾ ਵੱਖਰਾ ਵੱਖਰੀ ਲਾਈਫ ਥੋੜੀ ਜੀਨੀ ਸ਼ੁਰੂ ਕਰਦੈ ਓ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ।
ਇੰਜੋਏ ਕਰਨਾ ਚਾਈਦਾ, ਓਵੀ ਟਾਈਮ।
ਨਹੀਂ- ਨਹੀਂ -ਨਹੀਂ ਤੁਸੀਂ, ਬਿਲਕੁਲ ਸਹੀ ਗੱਲ ਕਹੀ ਹੈ
ਆਉਦਾ ਐ
ਹਾਂਜੀ, ਮੈਨੂੰ ਏਦਾਂ ਲੱਗਦਾ ਹੈ ਕਿ, ਕੰਮ ਨੂੰ ਇੱਕ ਆਪਾਂ ਬੋਝ ਨਹੀਂ ਸਮਝਣਾ ਚਾਹੀਦਾ ਹੈਗਾ, ਹਾਂ ਲੋੜ ਨਾਲੋਂ ਜ਼ਿਆਦਾ ਕੰਮ ਵੀ ਨਹੀਂ ਕਰਨਾ ਚਾਹੀਦਾ, ਜਿਵੇਂ ਇੱਕ ਡਾਇਟ ਅਸੀਂ ਜੇ ਬੋਡੀ ਲਈ ਬੈਲੇਂਸ ਡਾਈਟ ਜ਼ਰੂਰੀ ਹੁੰਦੀ ਆ, ਉਵੇਂ ਲਾਈਫ ਦੇ ਵਿੱਚ ਨਾ ਬੈਲੈਂਸਡ ਵਰਕ ਬਹੁਤ ਜ਼ਰੂਰੀ ਹੁੰਦਾ ਆ, ਮੈਂ ਹੁਣ ਤੁਹਾਨੂੰ ਦੱਸਾਂ ਲਾਈਕ, ਮੈਂ ਆਪਣੀ ਲਾਈਫ ਦੇ ਨਾ ਗੋਲਡਨ ਪੀਰੀਅਡ ਦੇ ਵਿੱਚ ਜਿੱਥੇ ਮੈਂ ਘੰਟਾ -ਦੋ ਘੰਟੇ ਵੀ ਕੰਮ ਕਰ ਲਵਾਂ, ਤੇ ਮੇਰਾ ਕੰਮ ਖਤਮ ਹੋ ਜਾਂਦਾ ਆ ਫਿਰ ਰੇਡੀਓ ਦਾ ਮੈਂ ਇੱਕ ਵੱਖਰਾ ਪ੍ਰਸਪੈਕਟਿਵ ਆ ਮੇਰਾ, ਹੈ ਨਾ ਰੇਡੀਓ ਦਾ ਮੇਰੇ ਸਭ ਤੋਂ ਲੌਂਗੈਸਟ ਡਿਊਟੀ ਆ, ਉੱਦਾਂ ਜੇ ਮੈਂ ਘਰ ਮੈਨੂੰ ਕੋਈ ਕੰਮ ਦਿੱਤਾ ਜਾਵੇ ਤਾਂ ਮੈਂ ਦੋ ਕੁ ਘੰਟਿਆਂ 'ਚ ਨਿਬੇੜ ਕੇ ਪਰੇ ਕਰਦੀ ਆਂ, ਹੁਣ ਜੂਨ ਦਾ ਮੇਰਾ ਟਾਰਗੇਟ ਸੀਗਾ-
ਹੂ -
ਔ ਟੀ ਵੀ ਦਾ, ਮੈ ਕਲ ਹੀ ਪੂਰਾ ਕਰ ਲਿਆ ਆਪਣਾ ਸਾਰਾ ਟਾਰਗੇਟ-
ਹੂ -
ਹੁਣ ਸੱਤ ਅੱਠ ਦਿਨ ਮੇਰੇ ਕੋਲ ਕੋਈ ਕਮ ਨਹੀ- ਹਾਂ ਉਹ ਵੀ ਹੈ।
ਹੂ
ਮੈਨੇਜਮੈਂਟ ਸੋਲਵ ਆਊਟ ਮੈਨੇਜਮੈਂਟ, ਤੁਸੀ ਮੈਨੇਜ ਕਰਦੇ ਕਿਦਾਂ ਉਹ ਚੀਜਾ ਨੂੰ-
ਹੂ ਹੂ
ਹਾਂਜੀ ਰੂਟੀਨ ਦੇ ਵਿਚ ਤਾਂ ਸਿਰਫ ਮੈਨੇਜਮੈਂਟ ਹੀ ਆਪਾ ਕਰਨੀ ਪੈਦੀ ਹੈ। ਮੈ ਇਦਾਂ ਦੇ ਬੰਦੇ ਵੀ ਦੇਖੇ ਆਪਣੀ ਲਾਈਫ 'ਚ, ਜਿਹੜੇ- ਹਾਂ ਜਿਨਾ ਕੋਲ ਨਾ ਰੱਜੇਵਾਂ ਕੋਈ ਨੀ ਸੀਗਾ- ਤੇ ਇਕ ਜਾਣੇ ਡਿਪਰੈਸ਼ਨ ਦਾ ਸ਼ਿਕਾਰ- ਹੋ ਗਏ, ਦੂਜੇ ਹੀ ਪਾਸੇ ਕੁਛ ਬੰਦੇ ਏਦਾ ਦੇ ਜਿਨਾ ਨੇ ਨਵੇ ਕੋਰਸ ਕਰ ਲਏ- ਹੁਣ ਮੈ ਇਕ ਆਵਰਸਾ ਗਈ ਸੀ- ਉਥੇ ਇਕ ਆਂਟੀ ਸਾਨੂੰ ਮਿਲੀ ਸੀ, ਡੇ ਦੈਟ ਇਜ਼ ਅਬਾਊਟ ਸਿਕਸਟੀ ਫਾਈਵ ਸੈਵਨਟੀ- ਐਂਡ ਉਹ- ਔਨਲਾਈਨ ਕਲਾਸਿਸ ਲਗਾਈ ਸੀ ਉਹ ਨਵੀ ਲੈਂਗੁਏਜ ਸਿਖ ਰਹੀ ਸੀ, ਜਾਪਨੀਜ ਲੈਗੁਏਜ ਉਥੇ ਸਿਖਦੀ ਵੀਈ ਸੀਗੀ- ਤੇ ਮੈ ਉਸ ਚੀਜ ਨੂੰ ਇੱਕ ਪੋਜ਼ਟਿਵ ਇੰਪੈਕਟ ਦੇ ਤੋਰ ਤੇ ਦੇਖਿਆ- ਤੁਸੀਂ ਰਿਟਾਇਰ ਹੋ ਜਾਦੇ ਹੋ, ਤੁਸੀ ਨਵੀ ਟੈਕਨੋਲੋਜੀ ਦੇ ਨਾਲ ਜੁੜਓ, ਤੁਸੀ ਨਵੀਆਂ ਚੀਜਾ ਸਿੱਖੋ - ਏ ਆਈ ਸਿਖੋ, ਹੈਨਾ ਸਿਖਣ ਦੀ ਕੋਈ ਉਮਰ ਨਹੀ ਹੁੰਦੀ- ਪਰ ਮੈ ਦੇਖਿਆ ਯੂਜਅਲੀ ਸਾਡੇ ਇਡੀਅਨ- ਜਿਹੜੇ ਬੰਦੇ ਐ, ਇਕ ਤਾਂ ਇਹਨਾਂ 'ਚ ਨਾ ਏਜ ਨੂੰ ਲੈ ਕੇ ਬੜਾ ਉਹ ਹੁੰਦੀ ਹੈ। ਹਾਂ ਇੰਜਾਇਟੀ ਲਾਈਕ ਅਸੀ, ਹੁਣ ਸਾਡੇ ਹੁਣ ਉਮਰ ਹੋ- ਕੋਈ ਹ ਅਸੀ ਆਹ ਕਮ ਨਹੀ ਕਰ ਸਕਦੇ, ਉਹ ਕਮ ਨਹੀ ਕਰ ਸਕਦੇ, ਕਿਹੜੀ ਕਿਤਾਬ 'ਚ ਲਿਖਿਆ- ਫੇਰ ਤੁਸੀ ਜੇ ਸਿਕਸਟੀ ਦੇ ਹੋ ਗਏ ਹੋ, ਤੁਹਾਡਾ ਕਮ ਸਿਰਫ ਪਾਠ ਕਰਨਾ ਆ ਗੁਰਦੁਆਰੇ ਜਾਣਾ ਆ- ਤੁਸੀ ਕੋਈ ਨਵੀ ਚੀਜ ਵੀ ਕਰ ਸਕਦੇ ਹੋ, ਨਵੀ ਚੀਜ ਟਰਾਈ ਕਰ ਸਕਦੇ ਹੋ-
ਹੂ
ਸਾਡੇ ਨਾ ਮੈਂਟੈਲਿਟੀਜ਼ ਬਹੁਤ ਗਲਤ ਆ, ਮੈ ਆਪਣੇ ਭੂਆ ਜੀ ਨੂੰ ਵੀ ਕਹਿਨੀ ਹੁੰਨੀ ਆਂ ਉਹ ਬਹੁਤ ਸੋਹਣਾ ਖਾਣਾ ਬਣਾਉਦੇ ਐ, ਉਹ ਬਹੁਤ ਸਵਾਦ ਖਾਣਾ ਬਣਾਉਦੇ ਮੈਂ ਉਨਾਨੂੰ- ਬਹੁਤ ਵਾਰ ਕਹਿ ਚੁੱਕੀ, ਭੂਆ ਜੀ ਤੁਹਾਨੂੰ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨਾ ਚਾਹੀਦਾ ਆ ਤੁਹਾਨੂੰ- ਹਾਂ ਕੋਈ ਸਟਾਰਟਅਪ ਓਪਨ ਕਰਨਾ ਚਾਹੀਦਾ, ਤੁਸੀ ਬੇਕਰੀ ਦਾ ਕਮ ਕਰ ਸਕਦੇ ਹੋ ਪਰ ਉਹਨਾ- ਉਨ੍ਹਾਂਨੂੰ ਇਹ ਆ ਨਹੀ- ਨਹੀ- ਨਹੀ ਉਹ ਪਾਠ ਪੂਜਾ- ਪਾਠ ਪੂਜਾ ਠੀਕ ਹੈ ਚੰਗੀ ਗੱਲ ਆ, ਪਰ ਜਿਹੜਾ ਰੱਬ ਨੇ ਤੁਹਾਨੂੰ- ਟੈਲੈਂਟ ਦਿਤਾ ਆ ਤੁਸੀਂ ਉਹਦੀ ਕੋਈ ਇੱਜਤ ਵੀ ਕਰਨੀ ਚਾਹੀਦੀ ਆ- ਤੁਹਾਨੂੰ ਉਹਦਾ ਯੂਟੀਲਾਈਜ਼ ਵੀ ਕਰਨਾ ਚਾਹੀਦਾ ਹੈ।
ਚਲੋ ਪਾਠ ਪੂਜਾ ਵੀ ਕਰੋ ਆਪਣਾ- ਡੇਲੀ ਰੂਟੀਨ 'ਚ ਪਾਠ ਪੂਜਾ ਵੀ ਕਰਨਾ ਚਾਹੀਦਾ ਹੈ। ਜ਼ਰੂਰ ਟਾਈਮ ਕੱਢਣਾ ਚਾਹੀਦਾ ਰੱਬ ਲਈ ਵੀ ਪਰ ਆਪਣੇ ਹੋਰ- ਵੀ ਕਰੋ ਇਕੋ ਕਮ ਦੇ ਮਗਰ ਥੋੜਾ ਲਗੇ ਰਹਿਣਾ ਹੁੰਦਾ ਸਾਰਾ ਦਿਨ-
ਹਾਂ ਨਹੀ ਮੈ ਯੂਜਲੀ ਇੰਡੀਅਨ ਸੋਸਾਇਟੀ 'ਚ ਇਹ ਚੀਜ਼ ਓਬਜ਼ਰਵ ਕੀਤੀ ਹੈ। ਰਿਟਾਇਰਮੈਂਟ ਹੋ ਗਈ ਸਿਕਸਟੀ ਦੇ ਆਸ ਪਾਸ ਤੁਸੀਂ ਪਹੁੰਚ ਗਏ- ਚਲੋ ਜੀ ਨਗਰ ਕੀਰਤਨਾਂ ਤੇ ਚਲੇ ਜੋ ਗੁਰਦੁਆਰੇ ਸਾਰਾ ਸਾਰਾ ਦਿਨ ਬੈਠੇ ਰਹੋ ਪਾਠ- ਕਰਦੇ ਰਹੋ ਪਾਠ ਕਰਨਾ ਇਕ ਚੰਗੀ- ਠੀਕ ਆ ਤੁਸੀਂ ਸਵੇਰੇ ਜਾਓ ਘੰਟਾ ਡੇਢ ਘੰਟਾ ਗੁਰਦੁਆਰੇ ਸਪੈਂਡ ਕਰਕੇ ਪਾਠ- ਕਰਕੇ ਆ ਜਾਓ ਨਾਈਨ ਟੂ ਫਾਈਵ ਤੁਸੀਂ ਆਪਣੇ ਲਈ ਆਪ- ਆਪਣੀ ਜ਼ਿੰਦਗੀ ਨੂੰ ਵੀ ਕੁੱਛ ਦੋ ਨਾ ਮੈਨੂੰ ਏਦਾ ਲੱਗਦਾ- ਇਹ ਚੀਜਾਂ ਨਾ ਲਾਈਕ ਮੈ ਜੇ ਕੱਲ ਨੂੰ- ਚੀਜਾ ਕਰਾਂਗੇ ਨਾ ਮੈਨੂੰ ਸਾਰੇ ਕਹਿਣਗੇ ਕਿ ਦੱਸ ਕੀ ਕਰਦੀ ਵੀ ਹੈ। ਇਥੇ ਜੱਜਮੈਂਟ ਲੋਕ ਬਹੁਤ ਪਾਸ ਕਰਦੇ
ਹੂੰ ਚਲੋ ਠੀਕ ਹੈ ਜੀ
ਧੰਨਵਾਦ ਜੀ।